ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ।
ਠੀਕ ਹੈ ਵਧੀਆ, ਤੁਸੀਂ ਸੁਣਾਓ?
ਬਸ ਮੈਂ ਵੀ ਵਧੀਆ‌ ਕੀ ਕਰ ਰਹੇ ਸੀ?
ਕੁਛ ਨਹੀਂ ਬਸ ਫਰੀ ਸੀ। ਇਸ ਟਾਈਮ 'ਤੇ ਆਰਾਮ ਕਰ ਰਹੇ ਸੀ।
ਹੋਰ ਜੀ।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
ਬਸ ਕੁਛ ਨੀ ਜੀ। ਕੱਲ ਹੀ ਆਏ ਆ ਅੰਮ੍ਰਿਤਸਰ ਤੋਂ ਵਾਪਸ ਤੇ ਬਸ ਸਾਰਾ ਸਮਾਨ ਕੱਢ ਰਹੀ ਸੀ ਟੈਚੀਆਂ ਵਿੱਚੋਂ। ਤੁਾਨੂੰ ਪਤਾ ਹੈ ਕਿੱਧਰੋਂ ਆਓ ਤੇ ਬੜਾ ਖਿਲਾਰਾ ਪੈ ਜਾਂਦਾ ਐ। ਬਸ ਉਹੀ ਸਭ ਲੱਗੀ ਸੀਗੀ।
ਅੱਛਾ ਅੱਛਾ। ਕੀਵੇ ਜਾ ਰਿਹਾ ਉੱਥੇ ਦਾ, ਦਰਸ਼ਨ ਵਧੀਆ ਹੋ ਗਏ?
ਹਾਂਜੀ ਦਰਸ਼ਨ ਤਾਂ ਬੜੇ ਵਧੀਆ ਹੋ ਗਏ। ਬਟ ਗਰਮੀ ਚ ਤੁਹਾਨੂੰ ਪਤਾ ਹੀ ਹੈ। ਹੂੰ, ਗਰਮੀ ਬਥੇਰੀ ਹੋ ਰਹੀ ਹੈ। ਲੇਕਿਨ ਇਹ ਕਿ ਚਲੋ ਬਾਬੇ ਦੇ ਘਰ, ਸਕੂਨ ਤੇ ਮਿਲਦਾ ਹੀ ਹੈ ਜਾ ਕੇ। ਬੜੇ ਦਿਨਾਂ ਦੇ ਅਸੀਂ ਸੋਚ ਰਹੇ ਸੀ। ਕਿ ਬਈ ਕਰ ਆਈਏ ਦਰਸ਼ਨ ਕਰ ਆਈਏ। ਚਲੋ ਬਾਬੇ ਨੇ ਮਿਹਰ ਕੀਤੀ ਕਰ ਆਏ। ਤੁਸੀਂ ਜਾ ਚੁੱਕੇ ਹੋ ਹਰਿਮੰਦਰ ਸਾਹਿਬ ਗਏ ਕਦੇ?
ਹਾਂਜੀ ਹਾਂਜੀ। ਅਸੀਂ ਵੀ ਤਿੰਨ -ਚਾਰ ਵਾਰ ਹੋ ਆਏ ਆ, ਬਹੁਤ ਅੱਛਾ ਅੱਛਾ ਲੱਗਦਾ ਉੱਥੇ ਤੇ ਚਲੇ ਜਾਓ, ਆਣ ਦਾ ਮਨ ਹੀ ਨੀ ਕਰਦਾ।
ਉਹੀ- ਉਹੀ ਹਾਂਜੀ ਉਹ ਤੇ ਹੈ ਹੀ ਹੈ। ਸਕੂਨ ਤੇ ਮਿਲਦਾ ਹੀ ਹੈ। ਸਵੇਰ ਦੀ ਐ ਦੇਖੀ ਤੁਸੀਂ? ਪਾਲਕੀ ਸਾਹਿਬ ਜਦੋ ਅ ਨਿਕਲਦੀ ਐ।
ਉਹਦੇ ਦਰਸ਼ਨ ਨਹੀਂ ਹੋ ਪਾਏ ਸੀ।
ਅੱਛਾ ਜੀ, ਇੱਕ ਵਾਰੀ ਅਸੀਂ ਦੇਖੀ ਹੈਗੀ ਐ, ਤੇ ਬੜਾ ਹੀ ਸ ਸਕੂਨ ਲੱਗਿਆ ਸਾਨੂੰ ਉਸ ਟਾਈਮ ਬੜੇ ਦਰਸ਼ਨ ਹੋ ਗਏ, ਵਧੀਆ। ਤੇ ਬੜਾ ਸੋਹਣਾ ਮਹੋਲ ਲੱਗਦਾ ਉਸ ਟਾਈਮ।
ਹਾਂ
ਵਧੀਆ ਲੱਗਦਾ ਐ, ਹਾ
ਤੇ ਤੁਸੀਂ ਨੀ ਗਏ ਕੀ ਕਦੇ, ਉਸ ਟਾਈਮ ਤੋਂ?
ਗੇ
ਅੱਛਾ ਜੀ।
ਨੀ ਉਸ ਟਾਈਮ ਨੀਗਾ। ਹੂੰ
ਹੁਣ ਜਾਇਓ ਤੇ ਹੁਣ ਨਾ ਪਾਲਕੀ ਸਾਹਿਬ ਜ਼ਰੂਰ ਦੇਖਿਓ, ਉਹਦੇ ਦਰਸ਼ਨ ਜ਼ਰੂਰ ਕਰਿਓ।
ਠੀਕ ਹੈ- ਠੀਕ ਹੈ।
ਧਿਆਨ-ਧੁਨ ਗਏ ਤੇ ਕਦੇ ਹੋਰ ਤੁਸੀਂ ਹੈਮਕੁੰਟ ਸਾਹਿਬ ਗੇ ਓ ਕਦੇ।
ਹਾਂਜੀ। ਹੇਮਕੁੰਟ ਸਾਹਿਬ ਤੇ ਨਈ ਅਜੇ ਰੱਬ ਨੇ ਸਾਡਾ ਰਾਹ ਬਣਾਇਆ। ਕਿਉਂ ਤੁਸੀਂ ਹੋ ਆਏ ਓ?
ਅੱਛਾ। ਨਈਂ ਬੇਟਾ ਹੁਨੇ ਹੋਕੇ ਆਇਆ ਐ। ਬੇਟਾ ਗਿਆ ਸੀ। ਬੇਟਾ-ਬੇਟਾ ਗਿਆ ਸੀ ਹੁਣੇ। ਹਾਂ। ਹੁਣੇ ਦੋ-ਤਿੰਨ ਦਿਨ ਪਹਿਲੇ ਈ ਆਇਆ ਐ। ਹਾਂ, ਹਾਂ। ਹੁਣੇ ਹੋਕੇ ਆਇਆ ਦੋ-ਤਿੰਨ ਦਿਨ ਪਹਿਲੇ, ਹਾਂ। ਦੋ-ਤਿੰਨ ਦਿਨ ਪਹਿਲੇ ਹੀ ਹੋ ਕੇ ਆਇਆ। ਦੋ-ਤਿੰਨ ਦਿਨ ਹੋਏ ਸ ਸੂ ਆਇਆ। ਹਾਂਜੀ।
ਅੱਛਾ ਜੀ, ਬੜਾ ਵਧੀਆ ਫਿਰ ਤੇ ਤੇ ਕਿੱਦਾਂ ਹੁਣ ਉੱਥੇ? ਕਿੱਦਾਂ ਉੱਥੇ ਮਾਹੌਲ? ਕਹਿ ਰਹੇ ਸੀ ਨਾ ਹੁਣੇ ਉੱਥੇ ਇੱਕ ਨਿਊਜ਼ ਆਂਦੀ ਪਈ ਸੀ।
ਨਈਂ ਸਭ ਨੋਰਮਲ ਹੋ ਗਿਆ ਸੀ।
ਉੱਥੇ ਥੋੜਾ ਕਹਿ ਰਹੇ ਸੀ ਨਾ ਕਿ ਹੁਨੇ ਨਿਊਜ਼ ਇਕ ਆਈ ਸੀ। ਨਈਂ ਨਈਂ, ਮੈਂ ਕਹਿ ਰਹੀ ਆਂ, ਹਾਲੇ ਇੱਕ ਮੈਂ ਕੱਲ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਦੇਖ ਰਹੀ ਸੀ ਕਿ ਜਿੱਦੇ ਅਹ ਉਤ ਉੱਤਰਾਖੰਡ ਦੇ ਕਈ ਲੋਕਾਂ ਨੂੰ ਉੱਥੇ ਨਿਹੰਗ ਸਿੰਘ ਨੂੰ ਬੜਾ, ਬੜਾ ਲੜਾਈ ਝਗੜਾ ਹੋ ਗਿਆ ਸੀ।
ਹਾਂ, ਹਾਂ ਹੋਇਆ ਸੀ। ਤੇ ਹੁਣ ਓਈਓ ਨੋਰਮਲ ਹੋ ਗਿਆ, ਸਭ ਹੁਣ ਕੁਛ ਨਈਂ ਏ, ਹਾਂ ਵੇਖੀ ਸੀ। ਵੇਖੀ ਸੀ।
ਹਾਂ, ਉਹੀ ਨਾ ਮੈਂ ਦੇਖ ਰਹੀ ਸੀ ਕਿ ਬਈ ਉੱਧਰ ਬੜਾ ਹੀ, ਬੋਤ ਜ਼ਿਆਦਾ ਉੱਧਰ ਮਂ ਕਹਿ ਰਹੇ ਸੀਗੇ ਵੀ ਨਈਂ ਜੀ ਨਈਂ ਜਾਣ ਦੇਣਾ, ਅਸੀਂ ਦਰਸ਼ਨ ਨੀ ਕਰਨ ਦੇਣੇ। ਤੇ ਮੈਨੂੰ ਲੱਗਿਆ ਕਿ ਇੱਕ ਤੇ ਕੁਛ ਨਾ ਕੁੱਛ ਉੱਥੇ ਹੁੰਦਾ ਈ ਰਹਿੰਦਾ ਬੀ ਇੱਕ ਤੇ ਪਹਾੜੀ ਇਲਾਕਾ ਕੈ, ਠੰਡ ਵੀ ਬਥੇਰੀ ਰਹਿੰਦੀ ਐ, ਕਦੇ ਪਹਾੜ ਡਿੱਗ ਰਹੇ ਨੇ, ਕਦੇ ਕੁਛ ਡਿੱਗ ਰਿਹਾ ਐ, ਤੇ ਬੜਾ
ਹਂ, ਹਂ
ਦਰ ਜਿਆ ਵੀ ਲੱਗਦਾ ਲੇਕਿਨ ਚਲੋ, ਬਾਬਾ ਜਿਨੂੰ ਬੁਲਾਵੇ। ਸਭ ਵਾਹਿਗੁਰੂ, ਵਾਹਿਗੁਰੂ ਕਰਦੇ ਚਲੋ, ਆਰਾਮ ਨਾਲ ਦਰਸ਼ਨ ਹੋ ਈ ਜਾਂਦੇ ਨੇ।
ਨਈਂ ਪਰਮਾਤਮਾ ਨੇ ਬਹੁਤ ਸੋਹਣੇ, ਨਈਂ ਮੈਂ ਨ੍ਹੀਂ ਗਈ ਸੀ ਫੈਮਲੀ ਨਾਲ ਗਿਆ ਸੀ ਉਹ
ਅੱਛਾ ਜੀ, ਚਲੋ ਤੁਸੀਂ ਵੀ ਹੋ ਆਓ ਫਿਰ ਤੇ ਕਦੇ
ਹਾਂ ਹਾਂ, ਜਾਵਾਂਗੇ ਅਸੀਂ ਵੀ ਜਾਂਣਾ ਪ੍ਰੋਗਰਾਮ ਬਣ ਰਿਹਾ ਜਾਵਾਂਗੇ ਅਸੀਂ ਵੀ।
ਤੇ, ਕਿੰਨਾ ਖ਼ਰਚਾ ਹੋ ਗਿਆ ਓਦਰ ਜਾਣ ਤੇ, ਜੱਥੇ ਨਾਲ ਗਿਆ ਸੀ ਕਿ ਐਵੇਂ ਈ ਆਪਣਾ ਕੱਲਾ
ਨਈਂ ਨਈਂ ਜੱਥੇ ਨਾਲ ਨਈ ਗਿਆ ਸੀ, ਫੈਮਲੀ ਦੇ ਨਾਲ ਗਿਆ ਸੀ।
ਅੱਛਾ ਜੀ, ਤੇ ਖ਼ਰਚਾ ਪਾਣੀ ਤੇ ਫਿਰ ਛਾ ਆ ਗਿਆ ਹੋਣਾ ਉੱਧਰ ਨਾ ਜਾਣ ਚ।
ਹਾਂ, ਦਸ ਹਜ਼ਾਰ ਦੇ ਲਗਭਗ ਆ ਗਿਆ ਕਿਉਂਕਿ ਉਹ ਪੈਦਲ ਈ ਉਹਨੇ ਯਾਤਰਾ ਕੀਤੀ ਸੀ ਉਹਨੇ ਖਚ ਚੜ, ਵਗੈਰਾ ਨਈਂ ਕੀਤਾ।
ਤੇ ਉਹਦੇ ਨਾਲ ਉਹਦਾ ਖਰਚਾ ਘੱਟ ਆਇਆ ਐ।
ਤੇ ਖਾਣਾ-ਪੀਣਾ, ਉੱਥੇ ਤੇ ਲੰਗਰ ਵੀ ਮਿਲ ਜਾਂਦਾ ਐਨਾ।
ਲੰਗਰ ਤੇ ਮਿਲਦਾ ਐ, ਲੰਗਰ ਵੀ ਮਿਲਦਾ ਐ, ਉੱਥੇ ਹੋਰ ਵੀ ਸਭ ਕੁਛ ਮਿਲਦਾ ਉਪ ਉੱਪਰ ਚੜ੍ਹ ਕੇ ਵੀ ਮਿਲਦਾ ਰਹਿੰਦਾ ਐ, ਕੁਝ ਨਾ ਕੁਝ ਖਾਣ-ਪੀਣ ਵਾਸਤੇ, ਖਾਣ-ਪੀਣ ਦਾ ਕੋਈ ਦਿੱਕਤ ਨਈ ਐ।
ਨਈਂ, ਉਹ ਤੇ ਲੰਗਰ ਬਥੇਰੇ ਲੱਗਦੇ ਐ। ਲੇਕਿਨ ਉਦਾਂ ਜਿੱਦਾਂ ਹੋਟਲਾਂ, ਵਗੈਰਾ ਚ ਰੁਕਿਆ ਕਿ ਤੇ ਕੋਈ ਸਰਾਏ ਵਗੈਰਾ ਵੀ ਬਣਾਈ ਹੋਈ ਹੈ, ਜਿੱਦਾਂ ਅੰਮ੍ਰਿਤਸਰਚੀਆਂ ਬੰਨੀਆਂ ਹੋਈਆਂ ਨੇ।
ਨਹੀਂ, ਉੱਥੇ ਬਣਿਆ ਹੋਇਆ ਵੇ, ਰੂਮ ਵਗੈਰਾ ਦਿੰਦੇ ਨੇ ਤੁਸੀਂ ਜਿਵੇਂ ਪਹਿਲੇ ਤੇ ਕੱਲ ਜਿਵੇ ਜੱਥੇ ਜਾਂਦੇ ਨੇ ਨਾ, ਜੱਥੇ ਤੇ ਬੁੱਕ ਕਰਕੇ ਜਾਂਦੇ ਨੇ। ਜੱਥੇ ਨੂੰ ਤੇ ਰੂਮ ਅਵੇਲੇਬਲ ਹੋ ਜਾਂਦੇ ਨੇ, ਲੇਕਿਨ ਜੋ ਵੈਸੇ ਜਾਂਦਾ ਉਹਨਾ ਨੂੰ ਥੋੜਾ ਮੁਸ਼ਕਿਲ ਹੁੰਦਾ ਵੇ। ਹਾਂ ਹਾਂ, ਇਹਨਾਂ ਨੂੰ ਰੂਮ ਨੀ ਮਿਲਿਆ ਸੀ। ਇਹਨਾਂ ਨੇ ਬਾਹਰ ਹੀ ਆ ਵੀ ਯ ਥੋੜੀ ਦੇਰ ਆਰਾਮ ਕਰ ਲਿਆ ਯਾ ਨੇ।
ਅੱਛਾ ਜੀ।
ਹਾਂ, ਦਰਸ਼ਨ ਬਾਕੀ ਬਹੁਤ ਵਧੀਆ ਹੋ ਗਏ ਨੇ।
ਚਲੋ ਜੀ ਵਧੀਆ ਹੀ ਹੈ, ਸ-ਸਨਾਨ ਵਗੈਰਾ ਵੀ ਉੱਥੇ ਤੇ ਪਾਣੀ ਮੈਂ ਸੁਣਿਆ ਬੜਾ ਠੰਡਾ ਹੁੰਦਾ ਹੈ, ਤੇ ਬੱਚੇ ਨੂੰ ਠੰਢ ਤੇ ਨਹੀਂ ਲੱਗੀ।
ਨਹੀਂ- ਨਹੀਂ, ਤੇਰਾ ਡੁਬਕੀ ਲਗਾਈ ਹੈ, ਬੇਟੇ ਨੇ।
ਚਲੋ ਜੀ ਵਧੀਆ ਹੈ, ਫੇਰ ਤੇ ਰੱਬ ਦੀ ਪੂਰੀ- ਪੂਰੀ ਮਿਹਰ ਰਹੀ ਹੈ।
ਹਾਂ, ਵੀਡੀਓ ਭੇਜਾਂਗੀ ਤੁਹਾਨੂੰ ਵੇਖਿਓ ਤੁਸੀਂ।
ਅੱਛਾ, ਨਹੀਂ- ਨਹੀਂ ਭੇਜਿਓ ਮੇਰਾ ਵੀ ਬੜਾ ਜੀਅ ਕਰਦਾ, ਅਸੀਂ ਸੋਚਦੇ ਰਹਿਦਾ। ਮੇਰਾ ਵੀ ਬੇਟਾ ਬੜਾ ਬੋਲਦਾ ਹੈ। ਮੰਮੀ ਭੇਜ ਦੋ- ਭੇਜ ਦੋ ਮੈਨੂੰ ਦੋਸਤਾਂ ਨਾਲ ਲੇਕਿਨ, ਮੈਂ ਗੁੱਸਾ ਕਰ ਦਿੰਦੀ ਉਹਨੂੰ। ਕਿ ਨਹੀਂ, ਅਸੀਂ ਚੱਲਾਂਗੇ ਤਦੀ ਚੱਲਣੀ ਦੋਸਤੀ- ਯਾਰੀ ਚ ਨਹੀਂ ਜਾਣਾ।
ਹਾਂ, ਦੋਸਤਾਂ ਨਾਲ ਨਾ ਭੇਜਣਾ ਉਹਦੇ ਥੋੜਾ ਰਿਸਕ ਵੀ ਹੈ ਦੋਸਤਾਂ ਨਾਲ ਨਾ ਭੇਜਣਾ ਤੁਸੀਂ ਆਪ ਜਾਣਾ ਲੈ ਕੇ ਉਹਨੂੰ ਨਾਲ।
ਹਾਂਜੀ ਉਹ ਤੇ ਹੁਣ ਦੇਖੋ ਰੱਬ ਦੀ ਮਰਜ਼ੀ ਤੇ ਵਗੈਰ ਤੇ ਨੀ ਬੰਦਾ ਜਾ ਪਏਗਾ ਰੱਬ ਦੀ ਬਸ ਮਰਜ਼ ਮਰਜ਼ੀ ਹੋਵੇ।
ਹਾਂ ਹੁਣ ਭਤੀਜੀ ਦੀ ਵੀ ਹੋਈ ਸੀ ਰਿਜਰਵੇਸ਼ਨ ਉਹਦੀ ਕਿਸ ਮਚ ਨੀ ਸੀ, ਜਿਸ ਨਾ ਜਿਸ ਦਿਨ ਜਾਣਾ ਸੀ, ਉਸੇ ਦਿਨ ਚਾਰ ਵਜੇ ਕੈਂਸਿਲ ਕਰਾਈ ਉਹਦੀ, ਕਹਿੰਦੀ ਹੈ ਮੈਂ ਨਹੀਂ ਜਾਂਗੀ।
ਕਿਉਂ- ਕਿਉਂ ਮਨਾ ਕਿਉਂ ਕਰਤਾ?
ਨਹੀਂ ਮਨ ਕੀਤਾ ਉਹਦਾ, ਪਹਿਲੇ ਬੁੱਕ ਕਰਾਇ ਸੁ ਫੇਰ ਐੱਨ ਟੈਮ ਤੇ ਉਹਨੇ ਮਨਾ ਕਰ ਦਿੱਤਾ ਅੱਠ ਵਜੇ ਦੀ ਟ੍ਰੇਨ ਸੀ। ਚਾਰ ਵਜੇ ਉਹਨੇ ਕਿਹ ਦਿੱਤਾ ਮੈਂ ਨਹੀ ਜਾਵਾਂਗੀ ਕੈਂਸਲ ਕਰਾਈ। ਚਾਰ ਵਜੇ ਅਸੀ ਫੇਰ, ਨਿ ਕਿਸਮਤ ਤੇ ਸੀ ਬਾਬਾ ਜੀ ਨੇ ਨਹੀ ਬੁਲਾਇਆ ਸੀ ਉਹਨੂੰ।
ਹਾਂ ਇਹੀ ਕਹਿ ਸਕਦੇ ਹਾਂ। ਬੰਦੇ ਦੀ ਬੁੱਧੀ ਪਲਟ ਜਾਂਦੀ ਹੈ ਫੇਰ, ਨਹੀਂ ਅਸੀਂ ਵੀ ਸੋਚਦੇ ਜੀ-ਜੀ।
ਹਾਂ ਇਹ ਸਭ ਜਗਾ ਤੇ ਬੰਦਾ ਕਿਸਮਤ ਨਾਲ ਹੀ ਜਾਂਦਾ ਬਾਬਾ ਜੀ ਬੁਲਾਉਦੇ।
ਉਹ ਤੇ ਹੈ ਹੀ ਹੈ ਅਸੀਂ ਤੇ ਹੁਣ ਇਨੀ- ਇੰਨੀ ਉਮਰ ਹੋ ਗਈ ਹੈ। ਅਸੀਂ ਕਦੇ ਜਾ ਹੀ ਨਹੀ ਪਾਏ ਬੜਾ ਮਨ ਵੀ ਕਰਦਾ ਹੈ। ਬਸ ਏਹੀ ਅਰਦਾਸ ਕਰੀ ਦੀ ਹੈ ਬਾਬੇ ਅੱਗੇ ਕਿ ਬਾਬਾ ਜੀ ਸਾਨੂੰ ਵੀ ਦਰਸ਼ਨ ਸ਼ਨ ਕਰਾਓ ਛੇਤੀ- ਛੇਤੀ ਤੇ ਅਸੀਂ ਵੀ ਦਰਸ਼ਨ ਕਰਕੇ ਆਈਏ।
ਹਾਂ।
ਕਰੋ ਤੁਸੀਂ ਵੀ ਕਰ ਆਓ ਜਾ ਕੇ ਇੱਕ ਵਾਰੀ।
ਹਾਂ- ਹਾਂ ਜਾਂਵਾਗੇ ਅਸੀਂ ਵੀ ਜਾਨਾ ਹੈ ਮਨ ਤਾਂ ਬਹੁਤ ਕਰਦਾ ਵੇ।
ਮੈਂ ਇਸ ਸਾਲ ਤੇ ਨਹੀ ਅਗਲੇ ਸਾਲ ਬਾਬੇ ਜੀ ਨੂੰ ਅਰਦਾਸ ਕਰਾਂਗੀ ਅਗਲੇ ਸਾਲ ਸਾਨੂੰ ਵੀ ਬੁਲਾ ਲੋ। ਅਸੀਂ ਵੀ ਦਰਸ਼ਨ ਕਰ ਲਈਏ ਤੇ ਸਹੂ ਲਤਾ ਤੇ ਖੈਰ ਬਹੁਤ ਹੋ ਗਈਆਂ ਨੇ ਉੱਧਰ ਹੈਨਾ, ਹੁਣ।
ਹਮ, ਹਾਂ।
ਪਹਿਲੇ ਮੈਂ ਸੁਨੇਆ ਸੀ ਜੋਂ ਪਹਾੜਪੁਰ ਚੜਨ ਚ ਵੀ ਦਿੱਕਤ ਹੋਣ ਤੇ ਉਹਨਾਂ ਨੇ ਕਾਫੀ ਅੱਛੇ ਚੰਗੇ ਰਸਤੇ ਬਣਾ ਦਿੱਤੇ ਆ, ਤੇ ਬੰਦਾ ਅਰਾਮ ਨਾਲ ਚੜ ਜਾਂਦਾ।
ਨਹੀਂ- ਨਹੀਂ ਆਏ ਫਿਰ ਵੀ ਸਾਡੇ ਕਾਰ ਦੀ ਜਿੰਨੀ ਲੇਡੀਜ਼ ਗਈ ਸੀ ਨਾ, ਸਭ ਨੇ ਖੱੱਚਰ ਕੀਤਾ ਸੀ। ਜਾਣ -ਜਾਣ ਵੇਲੇ ਵੀ, ਆਣ ਵੇਲੇ ਵੀ, ਔਰ ਜੇਹੜੇ ਜੇਂਟਸੀ ਚਾਰ ਤਿੰਨ ਚਾਰ ਜੇਂਟਸੀ ਬੇਟੇ ਨੂੰ ਮੇਰੇ ਮਿਲਾ ਕੇ, ਉਹ ਲੋਕ ਪੈਦਲ ਉਹਨਾਂ ਨੇ ਯਾਤਰਾ ਕੀਤੀ ਸਾਰੀ।
ਹਾਂ ਚਲੋ ਉਹ ਬਾਬਾ ਜਿੱਦਾਂ ਹਿੰਮਤ ਦੇ- ਦੇ, ਹਨਾ।
ਦੋ ਲੋਗਾਂ ਨੂੰ ਤੇ ਉੱਥੇ ਔਕਸੀਜਨ ਵੀ ਲੱਗ ਗਈ ਸੀ, ਉਹਨਾਂ ਦਾ ਔ ਔਕਸੀਜਨ ਲੈਵਲ ਲੋ ਹੋ ਗਿਆ ਸੀ, ਉਹਨਾਂ ਨੂੰ ਉੱਥੇ ਔਕਸੀਜਨ ਲਗਵਾਉਣੀ
ਤੇ ਕਿੰਨੀ ਉਮਰ ਸੀਗੀ ਉਨਾਂ ਦੀ ਜਿਹੜੇ ਇਨਾਂ ਨਾਲ ਐਵੇਂ ਲੱਗ ਗਿਆ?
ਜਾਦਾ ਏਜ਼ ਤੇ ਨਹੀਂ ਸੀ ਹੋਏਗੀ ਉਹੀ ਓ ਤ੍- ਬਤੀ- ਬੱਤੀ -ਪੈਂਤੀ ਸਾਲ ਦੀ ਇੱਕ ਦੀ ਹੋਏਗੀ, ਇੱਕ ਦੀ ਹੋਏਗੀ, ਉਹ ਛੱਤੀ -ਸੈਂਤੀ ਦੀ ਬਸ ਜਾਦਾ ਏਜ ਨਹੀ ਸਿਗੀ।
ਅੱਛਾ ਤੇ ਉਹਨਾਂ ਨੇ ਹੈਲਥ ਚੈੱਕਅਪ, ਮੈਂ ਸੁਣਿਆ ਹੈਲਥ ਚੈੱਕਅਪ ਵੀ ਕਰਾਨਾ ਪੈਂਦਾ ਜਾਣ ਤੋਂ ਪਹਿਲੇ।
ਹਾਂ ਉਹ ਕੋਈ ਰੈਜਿਸਟ੍ਰੇਸ਼ਨ ਹੁੰਦਾ ਵੇ, ਉਹ ਬੇਟੇ ਨੇ ਕੀਤਾ ਸੀ ਮੈਨੂੰ ਉਹਦੀ ਹੋਣ ਏਨੀ ਨੌਲੇਜ਼ ਨੀ ਐ, ਔਨਲਾਈਨ ਹੀ ਉਹਨੇ ਸਭ ਦੇ ਰੈਜਿਸਟ੍ਰੇਸ਼ਨ ਬੇਟੇ ਨੇ ਹੀਂ ਕਰ ਦਿੱਤੇ
ਮੈਨੂੰ ਵੀ ਦੱਸਿਓ ਕਿਉਕਿ ਦੇਖੋ ਸਾਰੀ ਜਾਣਕਾਰੀ ਹੋਣੀ ਜ਼ਰੂਰੀ ਹੈ ਨਾ, ਜਦ ਜਾਈਏ ਤੇ ਘੱਟ ਤੋ ਘੱਟ ਪੂਰੀ ਜਾਣਕਾਰੀ ਦੇ ਨਾਲ ਬੰਦਾ ਜਾਂਦਾ ਐ ਫਿਰ ਪੁੱਛ ਕੇ ਮੈਨੂੰ ਵੀ ਦੱਸਿਓ ਕਿੱਦਾਂ ਕੀਤਾ ਸੀਗਾ ਤੇ ਮੈਂ ਵੀ ਹੁਨ ਬੇਟੇ ਨੂੰ ਬੋਲਾਂਗੀ, ਕਿ ਬਈ ਕਰਾ ਕੇ ਰੱਖ ਕਿ ਆਪ ਏਦਾਂ -ਏਦਾਂ ਕਰ ਲੀਂ, ਤੇ ਫੇਰ ਹੁਣ ਇਸ ਵਾਰ ਤੇ ਦੇਖੋ ਮੁਸ਼ਕਿਲ ਹੈਗਾ ਐ, ਤੇ ਬਸ ਬਾਬਾ ਜੀ ਅੱਗੇ ਅਰਦਾਸ ਹੈ, ਕਿ ਅਗਲੇ ਸਾਲ ਸ ਤੁਾਨੂੰ ਵੀ ਦਰਸ਼ਨ ਦੇ ਦੇ
ਠੀਕ ਐ -ਠੀਕ ਐ, ਬੋਲਦਾ ਗੀ ਬੇਟੇ ਨੂੰ ਦੱਸ ਦੇਗਾ ਤੁਹਾਨੂੰ, ਇਹਲੋਗ ਨੂੰ ਇਹਲੋਗ ਹਫ਼ਤਾ ਲੱਗ ਹੀ ਗਿਆ ਸੀ ਇਹਨਾਂ ਨੂੰ, ਇੱਕ ਹਫ਼ਤੇ ਦਾ ਪੂਰਾ ਇਹਨਾ ਦਾ ਸੀ, ਹਾਂਜੀ।
ਅੱਛਾ ਤੇ ਚੜ੍ਹਾਈ ਤੇ ਉਸੇ ਦਿਨ ਚੜ੍ਹ ਕੇ ਸੇਮ ਡੇਅ ਮੈਨੂੰ ਲੱਗਦਾ ਸਵੇਰੇ ਪ੍ਰਕਾਸ਼ ਕਰਦੇ, ਤੇ ਰਾਤੀ ਸੁਖਾਸਨ ਕਰ ਦਿੰਦੇ ਹਨਾ, ਉੱਥੇ ਤੇ ਕੋਈ ਰੁਕਦਾ ਨੀ ਗੁਰਦੁਆਰੇ ਚ,
ਨਹੀਂ- ਨਹੀਂ ਉੱਪਰ ਨੀ ਰੁਕਣ ਦਿੰਦੇ ਨੇ, ਉੱਪਰ ਇਹਨਾਂ ਲੋਕਾਂ ਨੇ ਗਏ ਜਾਂਦੇ, ਉਪਹ ਇਹਨਾਂ ਨੇ ਇਸ਼ਨਾਨ ਕੀਤਾ-ਇਸ਼ਨਾਨ ਕਰਕੇ, ਕਹਿ ਲਓ ਗੁਰਦੁਆਰੇ ਮੱਥਾ ਟੇਕਿਆ, ਦਸ ਮਿੰਟ ਬੈਠੇ ਹੋਣਗੇ ਪੰਦਰਾਂ ਮਿੰਟ ਜੋ ਵੀ, ਉਹਦੇ ਬਾਅਦ ਬਸ ਇਹਨਾ ਨੇ ਥੱਲੇ ਉਤਰ ਗਏ ਏ ਲੋਗ,
ਅੱਛਾ ਜੀ।
ਹਾਂ ਥੱਲੇ ਆ ਕੇ ਫਿਰ ਥੋੜ੍ਹੀ ਦੇਰ ਰੈਸਟ ਕੀਤਾ ਗੋਬਿੰਦ ਧਾਮ ਤੇ ਆ ਕੇ। ਫਿਰ ਅਗਲੇ ਦਿਨ ਐ ਲੋਗ, ਥੱਲੇ ਉਤਰੇ ਗੋਵਿੰਦ ਘਾਟ ਤੇਰਾਂ ਸੋਲਾਂ ਕੇ ਕਿੰਨੇ ਕਿਲੋਮੀਟਰ ਫਿਰ ਉਹ ਵੇਨਾ ਚੜ੍ਹਾਈ ਓ ਜੋ ਕਰਦੇ ਨੇ, ਉਹ ਫਿਰ ਉਹ ਦੂਜੇ ਦਿਨ ਹਾਂ, ਦੂਜੇ ਦਿਨ ਇਹਨਾਂ ਨੇ ਕੀਤੀ ਇੱਕ ਦਿਨ ਉੱਥੇ ਰੇਸਟ। ਕਾਰ ਲਿਆ ਸੀ।, ਭੈਮਕੁੰਟ ਸਾਹਿਬ ਤੋਂ ਥੱਲੇ ਉਤਰ ਕੇ।
ਚਲੋ ਵੱਧੀਆ ਬਈ, ਮੈਨੂੰ ਤੇ ਬੜਾ ਵੱਧੀਆ ਲੱਗਿਆ, ਵਧਾਈਆਂ ਤੁਹਾਨੂੰ ਵੀ। ਮੁੰਡੇ ਨੂੰ ਦਰਸ਼ਨ ਹੋ ਗਏ ਚੰਗੇ-ਚੰਗੇ, ਬਾਕੀ ਚਲੋ ਰੱਬ ਨੇ ਮੇਹਰ ਕੀਤੀ। ਕਿਤੇ ਅਸੀਂ ਵੀ ਜਾਵਾਂਗੇ। ਚੰਗਾ ਫਿਰ, ਚਲੋ ਜੀ ਚੰਗਾ ਫੇਰ, ਬਸ ਹੁਣ ਸੋਣ ਦਾ ਟਾਈਮ ਹੋਇਆ। ਤੁਸੀਂ ਵੀ ਸੋਵੋ, ਅਸੀਂ ਵੀ ਸੋਈਏ। ਓਕੇ ਜੀ, ਸਤਿ ਸ਼੍ਰੀ ਅਕਾਲ।
ਓਕੇ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।